ਹਾਂਜੀ, ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਭੈਣ ਜੀ, ਹੋਰ ਕੀ ਹਾਲ -ਚਾਲ ਹੈ?
ਬਸ ਜੀ ਵਧੀਆ, ਤੁਸੀਂ ਸੁਣਾਓ ਤੁਹਾਡੇ ਕੀ ਹਾਲ ਨੇ?
ਅਸੀਂ, ਵੀ ਠੀਕ ਆ
ਹਾਂ
ਬਸ ਬੈਠੇ ਹੋਏ ਆ, ਚਾਹ ਪੀਤੀ ਸੀ ਹੁਣੇ, ਸ਼ਾਮ ਦਾ ਵੇਲਾ ਹੈਗਾ, ਬਸ ਇਸ ਟਾਈਮ ਤੇ, ਚਾਹ ਪੀ ਲਈ ਹੁੰਦੀ ਹੈ।
ਤੁਸੀਂ ਦੱਸੋ?
ਹਾਂ ਅਸੀਂ ਮੈਂ ਵੀ ਚਾਹ ਪੀਤੀ ਉਹਨੇ ਤੇ ਤੇ ਛੱਤ ਤੇ ਆਈ ਸੀ, ਮੈਂ ਮੈਂ ਕਿਹਾ ਮੌਸਮ ਖਰਾ ਵੇ ਚੱਲ ਥੋੜੀ ਦੇਰ ਉੱਥੇ ਟਹਿਲੀਏ ਮੈਂ ਕਿਹਾ ਕਹਿੰਦੇ ਪਏ ਸੀ, ਤੁਹਾਡੇ ਨਾਲ ਗੱਲਬਾਤ ਕਰਾਂ ਕੋਈ।
ਵੀ,
ਬਾਰਿਸ਼ ਅੱਜ ਆਈ ਤੇ ਨੀ ਹੈ, ਬੱਦਲ ਬਣਿਆ ਦਾ ਵੀ ਸਵੇਰ ਦਾ ਅੱਜ, ਪਰ ਬਾਰਿਸ਼ ਨਹੀਂ ਆਈ।
ਦਿਨ ਹੋ ਗਏ ਬਾਰਿਸ਼ ਬੜੀ ਪੈਂਦੀ ਪਈ ਏ, ਬਹੁਤ ਜ਼ਿਆਦਾ ਪੈਂਦੀ ਪਈ।
ਹਾਂ ਹੋ ਸਕਦਾ ਵਧੀਆ ਮੈਂ ਨਾ ਆਉਣਾ ਵੀ, ਅੱਜ-ਅੱਜ-ਕੱਲ੍ਹ ਦੇ ਅੰਦਰ। ਨਾ ਮੈਂ ਤੁਹਾਡੇ ਵੱਲ ਘਰ ਆਉਣਾ ਹੈਗਾ ਵੇ, ਮੈਨੂੰ ਉੱਥੇ ਕੋਈ ਕੰਮ ਵੀ ਹੈਗਾ ਵੇ। ਤੇ ਮੈਂ ਕਿਹਾ, ਚੱਲ ਤੁਹਾਡੇ ਕੋਲ ਵੀ ਹੋ ਕੇ ਜਾਵਾਂਗੀ ਤਾਂ।
ਚਲੋ ਤੇ ਬਹੁਤ ਅੱਛੀ ਗੱਲ ਸੀ, ਬਹਾਨੇ ਆਓਗੇ ਤੇ ਸਹੀ ਕੰਮ ਨਾਲ
ਹਾਂਜੀ ਮੈਨੂੰ ਮੈਂ ਸੁਣਿਆ ਹੈ, ਬੜਾ ਅੱਛਾ ਤੁਹਾਡੇ ਇੱਥੇ ਕੱਪੜਾ ਮਿਲ ਜਾਂਦਾ ਕੋਟਨ ਆਹ,
ਹਾਂ, ਹਾਂ, ਹਾਂ, ਹਾਂ। ਤੁਹਾਨੂੰ ਪਤਾ ਹੀ ਹੈ ਮਤਲਬ, ਤੁਹਾਨੂੰ ਦੱਸਦੀ ਹੁੰਦੀ ਆ, ਮੇਰੇ ਅੱਧਰ ਕੱਪੜਾ ਬੜਾ ਸੋਹਣਾ ਮਿਲ ਜਾਂਦਾ
ਹਾਂ ਮੈਂ ਫੇਰ ਪ੍ਰੋਗਰਾਮ ਮਨਾਉਂਦੀ ਤੁਸੀਂ ਦੱਸਦੇ ਪਏ ਸੀ, ਨਾ ਇੱਕ ਤੇ ਬੁੱਧ ਬਾਜ਼ਾਰ ਲੱਗਦਾ, ਇੱਕ ਮੰਗਲ ਲੱਗਦਾ ਹੈ ਸੰਨੀ ਬਾਜ਼ਾਰ ਲੱਗਦਾ ਹੈ, ਤੇ ਹੁਣ ਬੁੱਧ ਤੇ ਵੀ ਕੱਲ ਨਿਕਲ ਗਿਆ ਵਾ, ਤੇ ਹੁਣ ਮੈਂ ਨਾ ਸ਼ਨੀਵਾਰ ਵਾਲੇ ਬਾਜ਼ਾਰ ਚ ਆਉਣ ਦੀ ਸੋਚਦੀ ਪਈ ਹਾਂ
ਆ ਜਾਣਾ ਤੁਸੀਂ, ਮੈਂ ਵੀ ਜਾਣਾ ਵੈਸੇ ਤੇ ਕੱਪੜੇ ਵੇਖਣ ਤੇ ਚੱਲ ਆਵਾਂਗੇ ਇਕੱਠੇ, ਨਾ ਪੁੱਛ ਨਾ, ਨਾ, ਪੁੱਛਣਾ ਕੀ ਹੈ, ਤੁਸੀਂ ਆ ਜਾਓ ਇੱਥੇ ਕੱਪੜਾ ਲੈਣ ਮੈਂ ਵੀ। ਲੈ ਲਾਂਗੇ, ਕੱਪੜੇ ਲੈਣਾ ਹੀ ਹੈ ਵੈਸੇ, ਤੇ ਮੈਂ ਫਰਸ਼ੀ ਸਲਵਾਰਾਂ ਸੁਵਾ ਆਣੀਆਂ ਸੀ। ਤੇ ਨਾਲ ਕੋਰਡ ਸੈੱਟ ਦੇ ਕੱਪੜੇ ਲਿਆਣੇ ਸੀ, ਮੈਂ ਮੈਂ ਕਿਹਾ ਚੱਲ ਮੈਂ ਵੀ ਮੈਨੂੰ ਵੀ ਸਾਥ ਚਾਹੀਦਾ ਸੀ।
ਅੱਛਾ, ਅੱਛਾ। ਹਾਂ ਨਹੀਂ ਮੈਂ ਕਿਹਾ, ਤੁਹਾਨੂੰ ਤੁਹਾਡਾ ਸ਼ਹਿਰ ਏ ਤੁਹਾਨੂੰ ਜਿਆਦਾ ਨੌਲੇਜ
ਆਹ ਹਾਂ, ਬਹੁਤ ਤੁਸੀਂ ਕਿਹੜਾ ਕੱਪੜਾ ਲੈਣਾ?
ਮੈਂ ਲੈਣਾ ਤੇ ਗਰਮੀਆਂ ਦੇ ਮਤਲਬ ਦਾ ਹੀ ਲੈਣਾ, ਨੇ ਮੈਂ ਇਹਨਾਂ ਨੂੰਹ ਕਹਿ ਰਹੀ ਹੈ। ਕਹਿੰਦੀ ਮੈਨੂੰ ਨਾ ਜੀਨਸ ਦੇ ਉੱਤੇ ਪਾਉਣ, ਵਾਸਤੇ ਨਾ ਮੰਮੀ ਟੋਪ ਬਣਾ ਦੋ ਥੋੜੇ ਮਤਲਬ ਅਹ ਹਾਂ ਅਠਾਈ ਦਾ ਕੌਮ, ਜਿਆਦਾ ਛੋਟੇ ਵੀ ਨੀ ਪਾਉਣੇ, ਮੈਂ ਤੇ ਮੈਨੂੰ ਉਹ ਪੀਸ ਧਿਆਨ ਆਇਆ, ਇੱਕੋ ਦਮ ਤੁਹਾਡਾ ਮੈਂ ਕਿਹਾ ਤੁਸੀਂ ਕਹਿੰਦੇ ਹੋ, ਕਿ ਤੁਹਾਡੇ ਇੱਥੇ ਬਾਜ਼ਾਰ ਲੱਗਦਾ। ਨੇ ਉੱਥੇ ਪੀਸ ਮਿਲ ਜਾਂਦੇ ਨੇ,
ਚਾਹੀਦਾ ਹੈ, ਜ਼ੋਰ ਜੱਟ ਚਾਹੀਦੀ ਹੈ। ਕੱਪੜੇ ਤੇ।
ਨਹੀਂ ਜੋੜ ਜਟ ਤੇ ਨੀ ਮੈਂ ਚਿਕਨ ਵੀ ਚਾਹੁੰਦੀ ਹਾਂ। ਚਿਕਨ ਵੀ ਹੋ ਜਾਏ ਉਝ। ਕੋਟਨ ਦੇ ਪ੍ਰਿੰਟਡ ਕੋਟਨ ਵੀ ਹੋ ਜਾਏ ਤੇ ਜੇ। ਜੀਉਰ ਜੱਟ ਨਾ ਮੈਨੂੰ ਜੀਉਰ ਜਟ ਦੇ ਥੱਲੇ ਨਾਲ ਲਾਈਨਿੰਗ ਲਾਉਣੀ ਪੈਂਦੀ। ਫਿਰ ਗੱਲ ਓਹੀ ਆ ਜਾਂਦੀ ਹੈ, ਭੈਣ ਜੀ।
ਹਾਂ ਚਿਕਨ ਤੇ ਬਹੁਤ ਵਧੀਆ ਮਿਲ ਜਾਂਦੀ ਇੱਥੇ ਚਿਕਨ ਤੇ ਬਹੁਤ ਆਏ ਦੀ ਹੈ, ਸਾਰੇ ਹਾਂ। ਸਾਰੇ ਰੰਗ ਮਿਲਦੇ ਨੇ, ਮੈਂ ਹੁਣੇ ਪਿੱਛੇ ਨਾ ਅਹ ਕੁੁੜਤੀ ਵਾਸਤੇ ਲਿਆਈ ਸੀ ਚ ਕੱਲ ਨੇ ਨੀਲੇ ਰੰਗ ਦੀ ਲਿਆਈ ਸੀ, ਡਾਰਕ ਨੇ ਵੀ ਬਲੂ ਕਲਰ ਦੀ ਸੀ। ਬਹੁਤ ਪਿਆਰੀ ਚਿਕਨ ਲੱਗੀ, ਮੈਨੂੰ ਮੈਂ ਲਏ ਨਾ ਮੈਂ ਉਹਦੀ ਨਾ ਸ਼ੋਟ ਕੁੜਤੀ ਸੀਤੀ। ਨਾਲੇ ਥੱਲੇ ਚਿਕਨ ਦਾ ਹੀ ਮੈਂ ਥੱਲੇ ਪਲਾਜ਼ੋ, ਸਿੱਤਾ ਖੁੱਲਾ-ਖੁੱਲਾ। ਬੜਾ ਹੀ ਸੋਹਣਾ ਬਣ ਗਿਆ ਮੇਰਾ,
ਆਹ ਮੈਂ ਵੀ ਇਹੀ ਸੋਚਦੀ ਸੀਗੀ ਚੱਲ ਉਹਨੂੰ ਵੀ ਬਣਾ ਦਾਂਗੀ ਦੋ ਤਿੰਨ। ਐਵੇਂ ਅਲੱਗ ਅਲੱਗ ਹੋ ਜੇ ਵਰਾਇਟੀ ਜਿਵੇਂ। ਹਾਂ ਕੋਈ ਇੱਕ ਦੋ ਪ੍ਰਿੰਟ ਹੋ ਜਾਣਗੇ ਇੱਕ ਦੋ ਚਿਕਨ ਦੇ ਹੋ ਜਾਣਗੇ।
ਕੱਪੜਾ ਤਾਂ ਬਹੁਤ ਹੈਗਾ ਹੈ ਕੱਪੜਾ ਤੇ ਬਹੁਤ ਹੈਗਾ। ਇੱਥੇ ਤੁਸੀਂ ਆਓ, ਤੁਸੀਂ ਕਹੋਗੇ, ਐ ਵੀ ਲੈ ਲਾ ਐ ਵੀ ਲੈ ਲਾ। ਹਾਂ ਜ਼ੋਰ ਜਟ ਜ਼ੋਰ ਜਟ ਦਾ ਵੀ ਬਹੁਤ। ਕੱਪੜਾ ਆਉਂਦਾ ਇੱਕ ਜਿਹੜੀ ਉਹ ਵਾਲੀ ਨੈੱਟ ਨੀ ਹੁੰਦੀ ਸੋਫਟ ਵਾਲੀ ਨੈੱਟ।
ਹਾਂਜੀ ਹਾਂਜੀ।
ਉਹ ਵਾਲਾ ਕੱਪੜਾ ਵੀ ਬਹੁਤ ਆਇਆ ਹੋਇਆ। ਉਹਦੇ ਵੀ ਟੋਪ ਬਣਦੇ ਨੇ ਨਾ ਮੈਂ ਵੀ। ਬਣਵਾਏ ਹੋਏ ਨੇ।
ਚ ਕਿਵੇਂ ਬਣ ਸਕਦਾ।
ਹਾਂਜੀ।
ਨੈੱਟ ਮੈਂ ਕਿਹਾ ਪ੍ਰਿੰਟਿਡ ਨੈਟ ਆਉਂਦੀ ਪਈ ਹੈ ਜਾਂ ਪਲੇਨ ਨੈਟ ਕਹਿੰਦੇ ਪਏ ਉਹ।
ਪ੍ਰਿੰਟਿਡ ਹੁੰਦੀ ਹੈ ਉਹ ਉਹਦੇ ਵਿੱਚ ਨਾ ਵਿੱਚ ਫਲਾਵਰ ਵਗੈਰਾ। ਬਣੇ ਹੁੰਦੇ ਨੇ ਕਿਸੇ ਚ ਕੁੱਝ ਬਣਿਆ ਹੁੰਦਾ ਹੈ ਗੋਲ ਚੱਕਰੇ ਬਣੇ ਹੁੰਦੇ ਨੇ ਕਿਸੀ ਚ। ਹੁੰਦੀ ਨੈਟ ਹੀ ਏ ਪਰ ਉਹ ਬੜੀ ਸੋਫਟ ਹੁੰਦੀ ਏ। ਹਾਂ, ਉਹਦੇ ਹੀ ਅੱਜ ਕੱਲ੍ਹ ਟੋਪ ਬਣਦੇ ਪਏ ਨੇ।
ਪਤਾ ਲੱਗਦਾ ਜਰਾ ਜ਼ਿਆਦਾ ਵੇਖ ਕੇ ਜੇ ਪਸੰਦ ਆਏ ਜੇ ਤੇ ਉਹ ਵੀ ਵੇਖ ਲਾਂਗੇ। ਬਸ ਮੈਂ ਹੀ ਸੋਚਿਆ ਸੀ ਮੈਂ ਕਿਹਾ।
ਹਾਂ ਵੇਖ ਕੇ ਜ਼ਿਆਦਾ ਪਤਾ ਲੱਗਦਾ ਕੱਪੜਾ ਨਾ ਟੱਚ ਕਰਕੇ। ਹਾਂ ਫੇਰ ਕੁਛ ਕੱਪੜੇ ਹੁੰਦੇ ਨੇ ਖਾਣ ਵਾਲੇ ਹੁੰਦੇ ਨੇ।
ਨਾ ਉਵੇਂ ਦੇ ਨੀ ਚਾਹੀਦੇ ਗਰਮੀ ਚ ਤੇ ਮੈਨੂੰ ਕੋਟਨ ਹੀ ਪ੍ਰੈਫਰ ਕਰਨੀ ਆ। ਆਪ ਪਾਦੇ ਵੀ ਔਹੀ ਆ ਤੇ ਲੈ। ਦੂਜੇ ਲਹਿ ਕੇ ਅੰਦਰ ਹੀ ਰੱਖਣੇ ਨੇ ਫੇਰ ਉਹ ਕੀ ਕਰਨੇ ਲੈ ਕੇ।
ਹਾਂ ਕੋਟਨ। ਕੋਟਨ ਦਾ ਤਾਂ ਬਹੁਤ ਕੱਪੜਾ ਹੈਗਾ ਕੋਟਨ ਦਾ ਤਾਂ ਵੇਖੀ ਜਾਓ ਖਤਮ ਹੀ ਨਹੀਂ ਹੁੰਦਾ।
ਚਾਦਰਾਂ ਵੀ ਮਿਲ ਜਾਂਦੀਆਂ ਨੇ ਤੁਹਾਡੇ ਇੱਧਰ ਚਾਦਰਾਂ ਵੀ ਜੇ ਲੈਣੀਆਂ ਹੋਣ ਬੈਡਸ਼ੀਟ ਦੀਆਂ। ਮੈਂ ਸੁਣਿਆ ਇੱਥੇ। ਮਿਲ ਜਾਂਦਾ ਵੱਡੇ ਸਾਈਜ਼ ਵਿੱਚ ਬੜਾ ਕੱਪੜਾ ਕੱਪੜਾ ਮਿਲ ਜਾਂਦਾ ਵਧੀਆ ਆਪਣੇ ਆਪ
ਅਰੇ ਥਾਣ ਚ ਹਾਂ ਥਾਣ ਚ ਕੱਪੜਾ ਮਿਲਦਾ ਇੱਥੇ।
ਥਾਣ ਵਿੱਚ ਮੈਂ ਸੁਣਿਆ ਤੋਲ ਕੇ ਵੀ ਦਿੰਦੇ ਨੇ ਤੋਲ ਕੇ ਵੀ ਦਿੰਦੇ ਨੇ ਕਿ ਇੱਕ। ਕੀ ਹਿਸਾਬ ਕਿਤਾਬ ਹੈਗਾ ਹੈ ਤੁਹਾਡਾ।
ਹਾਂ। ਨਹੀਂ ਤੋਲ ਕੇ ਤੇ ਮੈਂ ਕਦੇ ਨਹੀਂ ਲਿੱਤਾ ਮੈਂ ਥਾਨ ਲੈਣ ਲਿਆ ਜਿਵੇਂ। ਕੋਈ ਆਪਣਾ ਆਓ। ਬਣਾਉਣਾ ਹੁੰਦਾ ਜਿਵੇਂ ਚਾਦਰਾਂ ਕੱਢਣੀਆਂ ਹੁੰਦੀਆਂ ਹੋਰ ਵੀ ਜਿਵੇਂ। ਕੁੜਤੇ ਪਜਾਮੇ ਬਣਾਣੇ ਹੁੰਦੇ ਨੇ ਸਭ ਦਾ ਬਣਾ।
ਹਾਂ ਮੈਂ ਇਹੀ ਸੋਚ ਰਹੀ ਹਾਂ ਮੈਂ ਕਿਹਾ ਚਾਦਰਾਂ ਲੈਣੀਆਂ ਨੇ ਮੈਂ ਸੁਣ। ਵੀ ਇੱਥੇ ਤੁਹਾਡੇ ਇੱਥੇ ਖਾਣ ਮਿਲਦੇ ਨੇ ਆਪਣੀ ਜਿੰਨੀ ਮਰਜ਼ ਦਲੋ ਪੂਰਾ ਜਿਵੇਂ ਸੈੱਟ ਬਣਾ ਲੋ ਇੱਕ ਤੇ ਬੈਡਸ਼ੀਟ ਹੋ ਗਏ ਬੈਡ ਦੀ ਹੋ ਗਿਆ ਸੈਟ।
ਹਾਂ ਥੋਕ। ਥੋਕ ਦੀ ਦੁਕਾਨਾਂ ਇੱਥੇ ਬਹੁਤ ਹੈਗੀਆਂ ਹਨ ਉਹ ਨਾ ਬਹੁਤ ਜਿਵੇਂ ਜਿਨਾਂ ਨੇ। ਜ਼ਿਆਦਾ ਕੱਪੜਾ ਲੈਣਾ ਹੁੰਦਾ ਨਾ ਉਹਨਾਂ ਨੂੰ ਉਹ ਸਸਤਾ ਲਗਾ ਦਿੰਦੇ ਨੇ।
ਫਿਰ ਰੇਟ ਸਹੀ ਲਗਾ ਲੈਣਗੇ? ਹੁਣ ਦਿਨ ਰਾਤ ਤਾਂ ਨਾ ਇਹੀ ਵਾ ਹੈਗਾ ਸਾਡਾ ਹਿਸਾਬ ਕਿਤਾਬ।
ਤੁਹਾਨੂੰ ਪਤਾ ਹੀ ਇਹ ਸਭ ਜਗ੍ਹਾ ਦਾ ਇੱਕੋ ਹਿਸਾਬ ਹੈ ਤੁਸੀਂ ਜ਼ਿਆਦਾ ਚੀਜ਼ ਲਓਗੇ ਤੇ ਲਾ। ਦਿੰਦੇ ਨੇ ਇਹ ਅੱਧੀ ਚੀਜ਼ ਲਓਗੇ ਤੇ ਨਹੀਂ ਲਾਉਂਦੇ।
ਹਾਂ ਨਹੀਂ ਮੈਂ ਕਿਹਾ ਤੁਹਾਡੇ ਨਾਲ ਹੀ ਜਾਵਾਂਗੀ।
ਹਾਂ ਮੇਰੀ ਤਾਂ ਜਿਵੇਂ ਜਾਣ-ਪਹਿਚਾਣ ਹੈਗੀ ਏ ਹਾਂ ਤੇ ਤੇ ਮੇਰੀ ਮੰਮੀ ਦੀ ਜਿਵੇਂ ਜਾਣ ਪਹਿਚਾਣ ਹੈਗੀ ਏ। ਤੇ ਉਹ ਸਾਨੂੰ ਤੇ ਸਹੀ ਲਾ ਦਿੰਦੇ ਨੇ ਸਾਨੂੰ ਰੇਟ ਟੂ ਰੇਟ ਦੇ ਦਿੰਦੇ ਨੇ ਸਾਨੂੰ ਹੀ ਜਾਦਾ ਲਾਦੇ। ਅਸੀਂ ਕਿਉਂਕਿ ਪੁਰਾਣੇ ਹੋ ਗਏ ਹਾਂ ਇੱਥੇ।
ਹਾਂ ਤੇ ਫੇਰ ਕੱਪੜਾ ਵੀ ਰੰਗ ਰੂੰਗ ਤੇ ਨੀ ਨਿਕਲਦਾ ਕੱਪੜੇ ਦਾ ਜਿਵੇਂ ਕੋਟਨ ਦਾ ਰੰਗ ਕਈਆਂ ਦਾ ਨਿ
ਨਾ-ਨਾ ਕੱਪੜਾ ਤੇ ਬਹੁਤ ਵਧੀਆ ਹਾਂ-ਹਾਂ। ਫੋਟ ਕੱਪੜਾ ਹੁੰਦਾ ਕੱਪੜਾ ਤੇ ਬਹੁਤ ਵਧੀਆ ਤੁਹਾਡਾ ਦਿਲ ਖੁਸ਼ ਹੋ ਜੇਗਾ ਮੈਂ ਆਪ ਕੱਪੜਾ ਲਿਆਂਦੀ ਰਹਿੰਦੀ ਹਾਂ ਮੈਂ ਤਾਂ ਹਰ ਬੁੱਧ ਚ ਜਾਨੀ ਹਾਂ ਹਰ ਸ਼ਨੀ ਚ ਜਾਨੀ ਹਾਂ।
ਸਾਰੇ ਕੱਪੜੇ ਜੋ ਪਸੰਦ ਆਦਾ ਸਭ ਲੇਨ ਦੀ ਆ। ਦਿਲ ਕਰਦਾ ਲੈਣ ਦਾ ਹਾਂ ਮਨ ਹੀ ਨਹੀਂ ਕਰਦਾ ਛੱਡਣ ਦਾ।
ਬਸ ਮੈਂ ਇਹੀ ਸੋਚ ਰਹੀ ਸਾਂ ਮੈਂ ਕਿਹਾ ਹੁਣ ਮੈਂ ਇੱਥੋਂ ਕੀਤੀ ਨੀ ਸ਼ੋਪਿੰਗ ਆਪਣੇ ਇਧਰੋਂ ਮੈਂ ਕਿਹਾ ਨਈ ਮੈਂ ਐਸ ਵਾਰੀ ਨਾ ਉੱਧਰ ਬੜਿਆ ਮੈਂ ਸੁਣਿਆ ਵੇ ਬੜਿਆਿਆਂ ਦਾ ਦੇਖਿਆ ਵੀ ਏ। ਉਹ ਵੇਖਿਆ ਤੁਹਾਡੇ ਘਰ ਆਈ ਸੀ ਵੇਖੀਆਂ ਨੇ ਮੈਂ ਤੁਹਾਨੂੰ ਸੂਟ ਵੀ ਤੁਹਾਡੇ ਪ੍ਰਿੰਟ ਬੜੇ ਸੋਹਣੇ ਪਏ ਹੁੰਦੇ ਨੇ। ਤੇ ਮੈਂ ਕਿਹਾ ਇਸ ਵਾਰੀ ਮੈਂ ਅੱਜ ਇੱਥੋਂ ਨੀ ਕਰਨੀ ਤੇ ਤੁਹਾਡੇ ਨਾਲ ਆ ਕੇ ਵੇਖਨੇ ਆ। ਜੇ ਮੇਰਾ ਬਣਿਆ ਹਿਸਾਬ ਕਿਤਾਬ ਤੇ ਮੈਂ ਫੇਰ ਉਥੋਂ ਹੀ ਅੱਗੋਂ ਦੀ ਫੇਰ ਤੁਹਾਨੂੰ ਮੈਂ ਕਹਿ ਦਿਨਾ ਕਰਨਾ ਵੇ ਫਿਰ ਤੁਸੀਂ ਮੈਨੂੰ ਆਪੇ ਹੀ ਲੈ ਕੇ ਭੇਜ ਦੇਨਾ ਕਰਨਾ। ਪੈਸੇ ਮੈਂ ਤੁਹਾਡੀ ਪੇਮੈਂਟ ਔਨਲਾਈਨ
ਹਾਂ ਉਹਦੀ ਤਾਂ ਕੋਈ ਗੱਲ ਨੀ ਹੈਗੀ। ਨਾ, ਨਾ ਓਦੀ ਤੇ ਕੋਈ ਗੱਲ ਨਹੀਂ ਹੈਗੀ ਬਸ ਤੁਸੀਂ ਆਜੋ ਫੇਰ ਏਸੀ ਬਹਾਨੇ ਮੈਂ ਵੀ ਲੈ ਆਵਾਗੀ ਕ
ਹਾਂ ਮੈਂ ਇੱਕ ਵਾਰੀ ਬਸ ਆ ਕੇ ਮੈਂ ਵੇਖ ਨੀ ਹਾਂ ਫਿਰ ਤੁਹਾਨੂੰ ਮ ਪਤਾ ਲੱਗ ਹੀ ਜਾਏਗਾ ਕਿ ਮੈਂ ਕਿਵੇਂ ਦਾ ਕੱਪੜਾ ਲੈਨੀ ਹਾਂ ਮੈਨੂੰ ਕਿਵੇਂ ਦਾ ਚਾਹੀਦਾ ਹੁੰਦਾ
ਅਰੇ ਸੂਟ ਵੀ ਬੋਹਤ ਹਾਂ ਸੂਟ ਵੀ ਬੋਹਤ ਸੋਹਣੇ ਸੋਹਨੇ ਮਿਲ ਜਾਂਦੇ ਨੇ ਸੂਟ ਵੀ ਬਹੁਤ ਸੋਹਨੇ ਸੋਹਨੇ ਮਿਲ ਜਾਂਦੇ ਨੇ। ਹਾਂ ਰੈਡੀਮੇਡ ਬਿਲ ਫੁੱਲ ਸੂਟ ਹੁੰਦੇ ਨੇ ਨਾਲ ਮਤਲਬ ਪੈਕਿੰਗ ਇਚ ਵੀ ਮਿਲਦੇ ਨੇ ਓਦਾਂ ਵੀ ਮਿਲਦੇ ਨੇ ਜਿਵੇਂ ਸੂਟ ਹੋ ਗਿਆ, ਕੁਰਤਾ ਹੋ ਗਿਆ ਆਪਣਾ ਚੁੰਨੀ ਹੋ ਗਈ ਤੇ ਥੱਲੇ ਕੱਪੜਾ ਹੋ ਗਿਆ ਲੰਬਾ ਹੀ ਸਾਰਾ ਜੁੜਿਆ ਹੁੰਦਾ ਹੈ। ਚੂੰਨੀ ਪਲਾਜ਼ੋ ਤੇ ਆਪਣਾ ਚੁੰਨੀ ਅ ਸੂਟ ਤਿੰਨੋ ਚ
ਹਾਂ ਅੱਜ ਕੱਲ੍ਹ ਤੇ ਬਹੁਤ ਕੁਛ ਆਇਆ ਵਾ ਵੇ ਬਾਜ਼ਾਰ ਚ ਜਾ ਕੇ ਤੇ ਦਿਮਾਗ ਖ਼ਰਾਬ ਹੋ ਜਾਂਦਾ ਕਿਹੜਾ ਲਈ ਕੱਪੜੇ ਦੀ ਵੀ ਪਾਚਨ ਹੋਣੀ ਚਾਹੀਦੀ ਏ। ਤਾਂ ਹੀ ਬੰਦਾ ਖਰੀਦ ਸਕਦਾ ਸਹੀ ਕੱਪੜਾ ਇਹ ਵੀ ਗੱਲ ਏ ਨਾ।
ਕੱਪੜੇ ਦੀ ਪਛਾਣ ਹੈਗੀ ਆ ਉਹਦਾ ਤੇ ਦੇਖੋ ਕੱਪੜਾ ਕਦੀ ਗਲਤ ਆਣਾ ਹੀ ਨਹੀ
ਹਾਂਜੀ ਇਸੇ ਕਰਕੇ ਨਾ ਵੈਸੇ ਮੈਂ ਕੱਪੜੇ ਦੀ ਪਚਾਣ ਮੈਨੂੰ ਵੀ ਹੈਗੀ ਏ ਤੇ ਪਰ ਚਲੋ ਤੁਸੀਂ ਨਾਲ ਹੋਵੋਗੇ ਦੋ ਹੋਰ ਗਿਆਰਾਂ ਹੋ ਜਾਂਦੇ। ਇੱਕ ਤੋਂ ਇੱਕ ਗਿਆਰਾ ਹੋ ਜਾਂਦਾ ਬੰਦਾ ਸਲਾਹ ਨਾਲ ਸਲਾਹ ਨਾਲ ਸਗੋਂ ਚੀਜ਼ ਵਦ ਵਧੀਆ ਜਾਂਦੀ ਐ ਤੇ
ਜੀ ਹਾਂਜੀ ਉਹ ਤੇ ਹੈ ਹੀ ਹੈ ਫਿਰ ਨਾਲ ਜਾ ਕੇ ਸਾਥ ਨਾਲ ਹੀ ਚੀਜ਼ ਸਹੀ ਆ ਪਾਂਦੀ ਹੈ ਫਿਰ ਕੱਲੇ ਤੇ ਆਪਾਂ ਸੋਚਦੇ ਰਹਿ ਜਾਂਦੇ ਹਾਂ ਕੀ ਠੀਕ ਏ ਕੀ ਨਈ। ਠੀਕ ਲੈਣਾ ਚਾਹੀਦਾ ਨਈ ਲੈਣਾ ਚਾਹੀਦਾ ਕੁਛ ਸਮਝ ਹੀ ਨਹੀਂ ਆਦਾ ਨਾਲ ਕੋਈ ਹੋਏ ਤੇ ਨਾਲ ਅੱਛੀ ਚੁਆਇਸ ਹੋ ਜਾਂਦੀ ਹੈ।
ਤੇ ਮੈਂ ਆਪ ਤੇ ਮੈ ਆਪ ਸੋਚ ਰਹੀ ਓਹ ਅੱਜ ਅੱਜ ਵੀ ਰਿਵਾਜ਼ ਮਿਲਦਾ ਸ਼ੁਕਰ, ਸ਼ਨੀ ਪਰਸੋਂ, ਪਰਸੋਂ ਤਕ ਬਾਜ਼ਾਰ ਤੇ ਮੈਂ ਫਿਰ ਵੇਖਨੀ ਆ ਮੈਂ ਨਾ ਫਿਰ ਉਹ ਐਵੇਂ ਕਰਾਗੀ ਮੈਂ ਸ਼ਨੀਵਾਰ ਨੂੰ ਸਵੇਰੇ- ਸਵੇਰੇ ਹੀ ਆ ਜਾਗੀ। ਅਪਣਾ ਵੇ ਕਿ ਦਸ-ਗਿਆਰਾਂ ਵਜੇ ਦੇ ਕਰੀਬ, ਤੇ ਤੁਸੀਂ ਵੀ ਅਪਣਾ ਰੋਟੀ ਰੋਟੀ ਜੋ ਵੀ ਅਪਣਾ ਨਾ ਕੰਮ ਕਰਕੇ, ਨਾ ਵੇਲੇ ਹੋ ਜਾਣਗੇ। ਤੁਸੀਂ ਆਪਣੀ ਸਬਜ਼ੀ-ਸੁਬਜ਼ੀ ਬਣਾ ਲਯਾ ਦੇ ਹਾਂ। ਤੇ ਇਹ ਨਾ ਹੋਏ, ਤੁਸੀਂ ਮੇਰੇ ਨਾਲ ਬਾਜ਼ਾਰ ਚਲੇ ਜਾਓ ਤੇ ਪਿੱਛੇ ਘੱਰਦੇ ਬੋਲਣ ਘੱਰ ਦਾ ਕੰਮ ਛੱਡ ਕੇ ਚਲੀ ਗਈ ਏ।
ਨਾ-ਨਾ ਉਹਦੀ ਕੋਈ ਗੱਲ ਨੀ ਹੈਗੀ, ਉਹ ਤੇ ਮੈਂ ਵੇਖ ਲਵਾਂਗੀ ਸਾਰਾ ਬਸ ਤੁਸੀਂ ਆਣ ਦੀ ਕਰੋ, ਤੁਸੀਂ ਆ ਜਾਓ ਚੱਲਾਂਗੇ ਫਿਰ
ਤਿਆਰ ਰਹਿਣਾ ਫੇਰ ਮੈਂ ਦਸ-ਗਿਆਰਾਂ ਵਜੇ ਤੱਕ ਤੇ ਆ ਹੀ ਜਾਵਾਂਗੀ, ਤੇ ਨਾਲ ਹੀ
ਹਾਂ, ਉਸੀ ਟਾਈਮ ਹਾਂ, ਉਸੀ ਟਾਈਮ ਸ਼ੁਰੂ ਹੁੰਦਾ ਬਾਜ਼ਾਰ। ਵੈਸੇ ਤਾਂ ਸਵੇਰੇ-ਸਵੇਰੇ ਲਗਾ ਲੈਂਦੇ ਨੇ, ਸ਼ੁਰੂ ਗਿਆਰਾਂ ਵਜੇ ਤੱਕ ਸ਼ੁਰੂ ਹੋ ਜਾਂਦਾ ਬ ਜਾਰ ਫਿਰ ਤੇ ਬੜਾ ਰਸ਼ ਹੋ ਜਾਂਦਾ। ਹਾਂ, ਚਲੋ। ਫਿਰ ਆਣਾ, ਚਲੋ ਠੀਕ ਹੈ ਸਤਿ ਸ਼੍ਰੀ ਅਕਾਲ, ਹਾਂਜੀ ਸਤਿ ਸ੍ਰੀ ਅਕਾਲ।
ਸੱਸ ਸ਼੍ਰੀ ਕਾਲ